ਹੈਲੋ।
ਹਾਂਜੀ, ਸਸਰੀ ਕਾਲ ਜੀ।
ਸਸਰੀ ਕਾਲ ਜੀ।
ਹਾਂਜੀ, ਕੀ ਹਾਲ-ਚਾਲ ਨੇ ਜੀ?
ਵਧੀਆ ਜੀ ਤੁਸੀਂ ਦੱਸੋ।
ਬਸ ਠੀਕ-ਠਾਕ, ਵਧੀਆ ਜੀ ਵਧੀਆ।
ਹਾਂਜੀ।
ਹੋਰ ਤੁਸੀਂ ਦੱਸੋ, ਵਧੀਆ ਠੀਕ ਠੀਕ ਆ।
ਹਾਂਜੀ ਵਧੀਆ।
ਹੋਰ ਪਰਿਵਾਰ ਸਭ, ਠੀਕ?
ਹਾਂਜੀ ਸ ਸਭ ਵਧੀਆ ਤੁਸੀਂ ਦੱਸੋ।
ਬਸ ਠੀਕ ਹੈ ਜੀ ਵਧੀਆ ਸਬ। ਕਿਆ ਹੋ ਗਿਆ, ਕਿੱਥੋਂ, ਕਿੱਥੋਂ ਤੁਸੀਂ ਬੋਲ ਰਹੇ ਹੋ? ਪੰਜਾਬ ਕਿਹੜੀ ਜਗ੍ਹਾ?
ਹਾ, ਸੰਗਰੂਰ ਸਾਈਡ।
ਅੱਛਾ-ਅੱਛਾ, ਸੰਗਰੂਰ ਸਾਇਡ, ਵਧੀਆ ਸ਼ਹਿਰ ਆ।
ਹਾਂਜੀ।
ਮੈਂ ਉੱਥੇ ਕਾਫੀ ਗਿਆ ਪੰਜਾਬ।
ਅੱਛਾ ਜੀ। ਹਾਂਜੀ, ਪੰਜਾਬ ਵਧੀਆ ਟਰੈਡੀਸ਼ਨਲੀ ਮਤਲਬ ਘੁੰਮਣ ਵਗੈਰਾ ਲਈ।
ਹੂੰ-ਹੂੰ। ਹੋਰ ਦੱਸੋ ਤੁਸੀਂ ਕੀ ਕਰਦੇ ਫਿਰ?
ਵੀ ਅਸੀਂ ਘਰ ਦੇ ਕੰਮ ਕਰਦੇ ਆ, ਹਾਊਸ ਵਾਈਫ਼।
ਅੱਛਾ ਹਾਊਸ ਵਾਈਫ ਆ, ਵਧੀਆ, ਆਪਣਾ ਬੱਚੇ ਕੀ ਕਰਦੇ ਨੇ ਤੁਹਾਡੇ?
ਬੱਚੇ ਛੋਟੇ ਨੇ ਜੀ।
ਬੱਚੇ ਛੋਟੇ ਨੇ?
ਹਾਂਜੀ।
ਅੱਛਾ ਤੇ ਹਜਬੈਂਡ, ਭਾਈ ਸਾਹਿਬ ਜੀ ਖੇਤੀ, ਅੱਛਾ-ਅੱਛਾ। ਚਲੋ ਵਧੀਆ ਕੰਮ ਕੋਈ ਵੀ ਹੈ ਦੇਖੋ ਖੇਤੀ ਆਪਣਾ ਕੰਮ ਕੋਈ ਵੀ ਵਧੀਆ। ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਗਰੁੱਪ ਦੇ ਵਿਚੋ, ਅ
ਦੋ ਕੁ ਦਿਨੀ ਹੋਏ ਨੇ ਜੀ ਹਜੇ।
ਦੋ ਕੇ ਦਿਨ ਹੋ ਕੁਛ ਰਿਸਪੋਂਸ, ਕੁਛ ਰਿਸਪੋਂਸ ਕੁਛ ਮਿਲ ਆ ਕੁਛ।
ਨਹੀ ਹਸ ਤਾਂ ਨਹੀਂ ਕੁਛ ਵੀ।
ਅੱਛਾ।
ਹੂੰਮ
ਚਲੋ ਕੋਈ ਗੱਲ ਨੀ, ਠੀਕ ਹੈ ਆ ਜਾਓਗਾ ਮਿਹਨਤ ਕਰਨੀ ਚਾਹੀਦੀ ਦੇਖੋ ਕੋਈ ਵੀ ਕੰਮ ਹੈ ਮਿਹਨਤ ਵਿੱਚ ਦੇਖੋ।
ਹਾਂਜੀ ਇਹ ਤਾਂ ਹੈ, ਹਾਂ ਚੋ ਔਨਲਾਈਨ ਹੈ ਚਾਹੇ ਔਫ ਲਾਈਨ, ਜੋ ਵੀ ਬੰਦਾ। ਕਰ ਸਕਦਾ ਕਰਨਾ ਚਾਹੀਦਾ।
ਹਾਂ ਬਿਲਕੁਲ ਓ ਬਿਲਕ ਜੋਬ ਤਾਂ ਤੁਸੀਂ ਵੈਸੇ ਕਦੇ ਕੀਤੀ ਹੋਣੀ ਕਿਥੇ ਕਿਤੇ-ਕਿਤੇ ਨਾ ਕਿਤੇ।
ਨਈ ਮੈਂ ਨੀ ਕਦੇ ਕੀਤੀ ਜੀ ਬਸ ਘਰ ਦੇ ਕੰਮ ਹੀ ਹੁੰਦੇ ਨੇ, ਘਰੇ ਕੋਈ ਹੈ ਨੀ ਕਰਨਾ ਆਲਾ।
ਅੱਛਾ-ਅੱਛਾ, ਅੱਛਾ, ਚਲੋ ਕੋਈ ਗੱਲ ਨਹੀਂ ਭਾਈ। ਸਬ ਪਰਮਾਤਮਾ। ਭਲਾਂ ਕਰੇ, ਜੀ ਦੇਖੋ ਕੋਈ ਵੀ ਕੰਮ ਐ ਇਮਾਨ। ਪਿਆਰ ਨਾਲ ਕਰੋ, ਬਾਬੇ ਨਾਨਕ ਦਾ ਵੀ ਦੇਖੋ ਹੁਕਮ ਐ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ।
ਹਾਂਜੀ-ਹਾਂਜੀ,
ਹਾਂਜੀ ਮੈਂ ਦਿੱਲੀ ਐਨ ਸੀ ਆਰ ਤੋਂ ਬੋਲ ਰਿਆ ਨੋਇਡਾ
ਅੱਛਾ ਜੀ,
ਹਾਂਜੀ, ਨਾਲੇ ਮੇਰਾ ਵੀ ਆਪਣਾ ਮੈਂ ਆਪਣੇ ਬਾਰੇ ਦੱਸ ਦੇਵਾਂ ਮੈਂ ਆਪਣਾ ਟੈਕਸੀ ਗੱਡੀ ਵੀ ਚਲਾਉਣਾ ਤੇ ਆਪਣਾ ਵੀ, ਆਪਣਾ ਥੋੜ੍ਹਾ ਜਾ ਪਾਠ ਵਗੈਰਾ ਵੀ ਕਰਦਾ, ਮੈਂ ਪਾਠੀ ਸੀ ਨਾ
ਅੱਛਾ ਸੋਨੂੰ ਅਰਨਿੰਗ ਹੋਈ ਆ ਇਸ ਐਪ ਤੋਂ?
ਮੈਨੂੰ ਨਈ ਥੋੜਾ ਈ ਚਿਰ ਹੋਇਆ।
ਅੱਛਾ ਜੀ,
ਹਾਂਜੀ-ਹਾਂਜੀ, ਹੁਣੇ ਚਲਾਇਆ ਮੈ ਵੀ ਕੋਈ ਗੱਲ ਨੀ। ਸਬਰ ਦਾ ਫਲ ਮਿੱਠਾ ਇਹ ਤੁਸੀਂ ਇਹ ਸੁਣਿਆ ਈ ਹੋਣਾ।
ਹਾਂਜੀ-ਹਾਂਜੀ।
ਕੋਈ ਇਸ ਤਰ੍ਹਾਂ ਨਾ ਦੇਖੋ, ਹੁਣ ਮੈਂ ਵੈਹਲਾ ਸੀ ਮੈਂ ਗੱਲ ਕਰ ਲਈ। ਵੈਸੇ ਤਾਂ ਮੇਰੇ ਕੋਲ ਟਾਈਮ ਨੀ ਐ ਬਾਕੀ ਮੈਂ ਗੱਡੀ ਤੇ ਕਦੇ ਚਲਾ ਜਾ ਉੱਥੇ ਜਾ ਇੱਦਾ ਕਦੇ। ਇਧਰ ਉਧਰ ਟ੍ਰਿਪ ਤੇ ਆਪਣਾ ਬਸ ਗਿਆ ਐ, ਬਾਈ ਹੈਗੇ ਪੁਛ ਲੋ ਪਹਿਲੇ
ਤੇ ਜਦੋਂ ਆਪਾਂ ਜਮ੍ਹਾ ਫ੍ਰੀ ਹੁੰਨੇ ਆ ਵੀ ਉਹਦੇ ਨਾਲੋਂ ਠੀਕ ਕਹਿ ਵੀ ਚਲੋ, ਹਨਾ ਵੀ ਕਸੇ ਤਾਂ ਕੁਛ ਹੋ ਸਕਦਾ ਈ ਆ।
ਪਹਿਲਾਂ ਤਾਂ ਮੈਂ ਅੱਗੇ ਫ੍ਰੀ ਸੀ ਗੁਰਦੁਆਰੇ ਦਾ ਕੰਮ ਸੀ ਗੁਰਦੁਆਰੇ ਦੇ ਲਾਈਨ ਤੇ ਮੈਂ ਆਪਣਾ ਹਾਂ ਹੂੰ ਆਪਣੇ ਗ੍ਰੰਥੀ ਰਾਗੀ ਹੁੰਦੇ ਨੇ ਗੁਰਦੁਆਰੇ ਦੇ ਭਾਈ ਜੀ।
ਹਾਂਜੀ।
ਹਾਂ ਤੇ ਮੈਂ ਉਹ ਸੀ ਓ
ਅੱਛਾ, ਅੱਛਾ ਜੀ ਅੱਛਾ ਜੀ, ਫਿਰ ਤੁਸੀਂ ਉਹ ਕੰਮ ਕਿਉਂ ਛੱਡਤਾ?
ਕਿਹੜਾ
ਰਾਗੀ ਆ ਮਤਲਬ ਪਾਠ ਕਰਨ ਆਲਾ ਜੀ।
ਨਈ ਨੀ ਮੈਂ ਨੀ ਛੱਡਿਆ ਮੈਂ ਬਾਬੇ ਦਾ ਨਾਂ ਨੀ ਲੈਣਾ ਕਦੇ ਛੱਡਣਾ।
ਨਈ-ਨਈ ਮਤਲਬ ਵੀ ਤੁਸੀਂ ਪਾਠ ਕਰਦੇ ਸੀ ਗੁਰੂ ਘਰ 'ਚ।
ਹਾਂ ਮਾ ਕਰਦਾ ਹੁਣੇ ਗਲ ਕਰਦਾ।
ਅੱਛਾ ਜੀ।
ਹਾਂਜੀ-ਹਾਂਜੀ ਮੈਂ ਪਾਰਟ ਟਾਈਮ ਗੱਡੀ ਚਲਾਉਦਾ ਦੁਪਹਿਰ ਵੇਲੇ ਹੁਣ ਗੁਰਦੁਆਰੇ ਦਾ ਕੰਮ ਸਵੇਰੇ ਸ਼ਾਮ ਦਾ ਈ ਐ ਨਾ।
ਹਾਂਜੀ-ਹਾਂਜੀ, ਜ਼ਿਆਦਾ ਤਾਂ ਸਵੇਰੇ ਈ ਹੁੰਦਾ ਜੀ।
ਅ ਸਵੇਰੇ ਦੇ ਸ਼ਾਮ ਦੀ ਡਿਊਟੀ ਏ ਫਿਰ ਦੁਪਹਿਰ ਨੂੰ ਵੈਹਲਾ ਰਹੇਦਾ ਮੈਂ ਯਾਰ ਚਲੋ ਰੋਟੀ ਖਾਣੀ ਸੌਣਾ ਬਸ ਇਹ ਕੰਮ ਸੀ। ਮੈਂ ਚਲੋ ਫਿਰ ਕੋਈ ਪਾਰਟ ਟਾਈਮ ਕਰ ਲਈਏ ਦੇਖੋ ਪਰਿਵਾਰ ਏ ਮਹਿੰਗਾਈ ਏ। ਹੁਣ ਤੁਸੀਂ ਦੇਖ ਰਹੇ ਓ ਮਹਿੰਗਾਈ ਕਿੰਨੀ ਏ, ਹੁਣ ਗੱਲ ਇਹ ਆ ਨਾ ਦੇਖੋ ਪਰਿਵਾਰ ਦੇ ਵਿੱਚ ਚ, ਤੁਸੀਂ ਚਾਰ ਜੀਵ ਐ ਤਾਂ ਦੇਖੋ ਘੱਟੋ ਘੱਟ ਦੋ ਤੋਂ ਕਮਾਣੇ ਚਹੀਦੇ ਐ, ਉਹ ਬੰਦਿਆਂ ਨੂੰ, ਤੁਸੀਂ ਕਿੰਨੇ ਜਣੇ ਪਰਿਵਾਰ ਦੇ ਵਿੱਚ?
ਬਸ ਅਸੀਂ ਵੀ ਇੰਨੀ ਕੀ ਆ ਜੀ।
ਅੱਛਾ, ਨਿਆਣੇ ਕਿੰਨੇ?
ਨਿਆਣੇ ਤਾਂ ਅਜੇ ਇੱਕ ਐ ਜੀ।
ਏਕ ਈ ਆ।
ਹਾਂਜੀ।
ਚਲੋ ਕੋਈ ਨਾ ਬੇਟੀ-ਬੇਟਾ?
ਬੇਟੀ ਆਂ ਜੀ।
ਬੇਟੀ ਕੋਈ ਗੱਲ ਨੀ ਵਧੀਆ
ਹਾਂਜੀ।
ਕੋਈ ਨੀ
ਤੇ, ਹਾਂਜੀ ਸ਼ੈਰਾ ਚ ਤਾਂ ਮਹਿੰਗਾਈ ਵੀ ਜਾਦੀ ਹੁੰਦੀ ਐ ਜੀ
ਤੁਸੀਂ ਪਰਸੈਰ ਚ ਰੈ ਸੈਰ ਚ ਰੈਨੇ ਓ ਪਿੰਡ ਵਿੱਚ
ਪਿੰਡ ਚ ਈ
ਅੱਛਾ ਪਿੰਡ ਚ ਵਾ ਜੀ ਵਾ ਕਆ ਬਾਤ ਏ ਪਿੰਡ ਦੇ ਨਜ਼ਾਰੇ ਈ ਹੋਰ ਕੁਛ ਐ।
ਹਾਂਜੀ ਪਿੰਡਾਂ ਚ ਤਾਂ ਵਧੀਆ ਮਾਹੌਲ ਹੁੰਦਾ।
ਬੋਤ ਵਧੀਆ ਅਸੀਂ ਵੀ ਪੇਂਡੂ ਬੰਦੇ
ਅੱਛਾ ਚਲੋ ਵਧੀਆ।
ਆਹੋ ਤੁਸੀਂ ਏਧਰ ਸੁਣਿਆ ਹੁਣ ਨਾ ਪੀਲੀਪੀਤ ਗੁਰਦਾਸਪੁਰ
ਹਾਂ ਸੁਣਿਆ ਏ
ਹਾਂ, ਓ ਤੇ ਦੂਰ ਆ ਹਾਂਜੀ-ਹਾਂਜੀ। ਜਿਵੇਂ ਪੰਜਾਬ ਕਾਫ਼ੀ ਚਿਰ ਵਾਵਾ ਰੈਆ ਓਥੇ ਪੰਜਾਬ ਦੇ ਵਿੱਚ ਅਨੰਦਪੁਰ ਸਾਬ, ਰੋਪੜ, ਕਿਰਤਪੁਰ ਸਾਬ
ਹਾਂਜੀ ਬੋਤ ਵਧੀਆ ਜਗਾ ਨੇਗੀਆਂ।
ਹਾਂ ਓਥੇ ਮੈਂ ਰੈਆ ਓਥੇ ਮੈਂ ਡਿਊਟੀ, ਹਾਂ ਆ ਹਾਂਜੀ ਮੈਂ ਓਥੇ ਡਿਊਟੀ ਦੀਤੀ ਆ, ਅਹ ਰੋਪੜ ਚ ਏ ਗੁਰ ਗੁਰਦੁਆਰਾ ਭੱਠਾ ਸਾਇਬ ਐ ਪਤਾਲਪੁਰੀ ਐ।
ਅੱਛਾ ਜੀ।
ਜਗੜੇ ਵੱਡੇ ਇਤਿਹਾਸਿਕ ਗੁਰਦੁਆਰੇ
ਅੱਛਾ ਜੀ।
ਹਾਂ।
ਚਲੋ ਵਧੀਆ ਗੱਲ ਐ ਤੁਸੀਂ
ਨਈ ਕੋਈ ਗੱਲ ਨੀ ਤੁਅ ਤੁਆਡੇ ਨਾਲ ਵੀ ਗੱਲ ਕਰਕੇ ਬੋਤ ਵਧੀਆ ਲੱਗਿਆ ਜੀ।
ਹਾਂਜੀ।
ਬੋਤ ਸੋਣਾ ਲੱਗਿਆ। ਚਲੋ ਕੋਈ ਗੱਲ ਨੀ ਹੋਰ ਸੁਣਾਓ ਅਪਣੇ ਬਾਰੇ ਤੁਸੀਂ
ਬਸ ਅਸੀਂ ਵੀ ਕਾਰਦੇ ਕੰਮ ਈ ਕਰਦੇ ਆ ਸਾਰਾ ਦਿਨ ਬਸ ਕਰ ਲਈ ਬੈਠ ਗਏ। ਏਕ ਤੇ ਗਰਮੀ ਬੋਤ ਜਾਦੀ ਪੈਂਦੀ ਐ ਜੀ ਹੁਣ
ਅ ਗੁਰਦੁਆਰੇ, ਗੁਰਦੁਆਰੇ ਜਾਂਨੇ ਓ
ਮਤਲਬ ਸਾਥੋਂ ਡੇਲੀ ਤਾਂ ਨੀ ਜਾਇਆ ਜਾਂਦਾ ਜੀ ਐਵੇਂ ਕਹੀਏ ਵੀ ਜਿਵੇਂ ਗੁਰਪੁਰਬ ਆਪਣੇ-ਆਪਣੇ ਮੇਨ ਮਤਲਬ ਕੋਛ ਦਿਨ ਹੁੰਦੇ ਨੇ ਗੁਰੂਆਂ ਦੀ
ਅੱਛਾ-ਅੱਛਾ।
ਹਾਂ ਮੇਵੇਂ ਓਪ ਹਾਸ ਸੰਗਰਾਂਦ, ਪੂਰਨਮਾਸੀ, ਮੱਸਿਆ ਜਿਵੇਂ ਹੁਣ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਲੰ ਲੰਗਿਆ ਸੀਗਾ ਤੇ ਮੀਨੇ ਸੀਜ਼ਨ ਚੱਲ ਬਗ ਜਾਂਨੇ ਆ ਗੇ
ਪਿੰਡ ਵਿੱਚ ਤਾ ਗੁਰਦੁਆਰਾ ਹੋਨਾ ਤੁਆਡੇ।
ਹਾਂਜੀ ਦੋ ਨੇ।
ਹਾਂ ਓ ਮੈਨੂੰ ਪਤਾ ਨਾ ਪੰਜਾਬ ਦੇ ਵਿੱਚ। ਇੱਕ-ਇੱਕ ਪਿੰਡ ਦੇ ਵਿੱਚ ਦੋ-ਦੋ ਤਿੰਨ-ਤਿੰਨ ਬੋਤੇ ਤਾ ਗੁਰਦੁਆਰੇ ਬੜੇ ਸੋਹਣੇ-ਸੋਹਣੇ ਗੁਰਦੁਆਰੇ।
ਪੱਕੇ ਨਈ ਕਿਸੇ ਪਿੰਡ ਚ ਈ ਨਾ ਹੋਵੇ ਵੇਖੋ ਇੱਕ ਹੋਵੇ ਨੀ ਤਾ ਦੋ ਤਾ ਪੱਕ ਪੱਕੇ ਨੀ ਏ ਇੱਕ ਪਿੰਡ ਚ।
ਹਾਂਜੀ ਹਾਂਜੀ ਹਾਂਜੀ। ਮੈਂ ਵੀ ਮਰਆਯੇ ਏਧਰ ਤੁਸੀ ਸੁਣਿਆ ਹੋਨਾ ਨਵਾ ਸ਼ੇਹਰ।
ਹਾਂਜੀ।
ਹਾਂ ਨਵੇ ਸ਼ੇਰ ਇੱਕ ਪਿੰਡ ਸੀ ਐਥੋ ਮੈਂ ਆਆ। ਤਿੰਨ ਸਾਲ ਓਥੇ ਸੇਵਾ ਕੀਤੀ ਸੀ ਮੈਨੂੰ ਬੜਾ ਆਨੰਦ ਆਆ ਕਾਫ ਉਸ ਵੇਲੇ ਤਾ ਮੈਂ ਮੇਰੀ ਮੈਂ ਮੇਰੀਡ ਵੀ ਨੀ ਸੀ। ਅਨਮੈਰਿਡ ਸਰ ਹਾਂਜੀ।
ਅਛਾ।
ਪੜਾਈ ਕਿੰਨੇ ਪੜੇ ਲਿਖੇ ਓ ਤੁਸੀ?
ਮੈਂ ਬੈਚਲਰ ਕੀਤੀ ਹੋਈ ਏ ਡਿਗਰੀ।
ਅੱਛਾ ਵਧੀਆ।
ਹਾਂਜੀ।
ਤੁਆਡੇ ਵਰਗੇ ਦੀ ਤੇ ਇੱਥੇ ਬੜੀ ਲੋੜ ਹੈਗੀ ਸ਼ੇਰ ਚ ਸ਼ੇਹੇਰਾ
ਹੂੰ।
ਹਾਂ ਐ ਤਾ ਹੈ ਈ ਬਸ ਐਵੇ ਨਾ ਵੀ ਪਿੰਡ ਚ ਆਪਦੇ ਵਰਗੀ ਗੱਲ ਜੀ ਆਪਾ ਕੂਲਾ ਖਾਂਨੇ ਆ ਕੂਲਾ ਪੀਦੇ ਆ ਮੈਗਾਈ ਮਤਲਬ ਦਾ ਰੈਣ ਸੈਣ ਠੀਕ ਹੈਗਾ। ਹੁਨ ਇੱਧਰ ਐਧਰ ਆ ਕੇ ਸਾਰਾ ਕੁਛ ਕਰਾਏ ਤੇ ਅਪਨੇ ਆਪ ਲੈਣਾ ਖਰੀਦਨਾ ਪੌਣਾ ਕਰਨਾ। ਖਰਚੇ ਜਾਦੇ ਹੋ ਜਾਂਦੇ ਫਿਰ ਤਾ ਕਰਕੇ ਵੀ।
ਹਾਂ ਸਰਚ ਤੇ ਤੇ ਖਰਚੇ ਵਦੇ ਪਏ। ਐਸਰਾ ਨਾ ਦੇਖੋ ਪੜੇ ਲਿਖੇ ਦੇ ਅੱਜ ਕੱਲ ਦੇ ਮੁੰਡੇ ਕੁੜੀਆ ਦੀ ਬੜੀ ਲੋੜ ਹੈਗੀ।
ਹਾਂਜੀ ਏ ਤਾ ਹੈ ਪ੍ਰੀਮ
ਹਾਂ ਐਥੇ ਅਪਣਾ ਨੋਇਡਾ ਐ ਦਿੱਲੀ ਐ। ਗੁੜਗਾਓ ਐ ਕਾਫੀ ਵੱਦੀ ਵੱਡੀ ਵੱਡੀ ਕੰਪਨੀਆ ਨੇ। ਘੱਟੋ ਚਾਲੀ-ਚਾਲੀ ਪੰਜਾ-ਪੰਜਾ ਹਜਾਰ ਪਲੱਸ ਲੈ ਰਹੇ ਨੇ ਤਨਖਾ। ਤੇ ਅਪਣਾ ਚਲੋ ਪਿੰਡ ਦਾ ਵੀ ਮਹੌਲ ਵਧੀਆ ਐ।
ਹਾਂ ਹਾਂਜੀ ਜਿਨਾ ਦਾ ਸਰਦਾ ਚੱਲ ਵੀ ਓਨਾਂ ਨੂੰ ਸਰਦਾ ਈ। ਜਿਨਾ ਦੇ ਚਲੋ ਮਜਬੂਰੀ ਐ ਵੀ ਕਰਨਾ ਪੈਂਦਾ ਓਨਾ ਨੂੰ ਕਰਨਾ ਵੀ ਪੈਂਦਾ।
ਹਾਂਜੀ ਹਾਂ।
ਐਹੀ ਬਸ।
ਕਦੇ ਆਓ ਦਿੱਲੀ ਘੁੰਮਣ।
ਕੋਈ ਨਈ ਦਿੱਲੀ ਤਾ ਅਸੀ ਐਡੀ ਦੂਰ ਕੀ ਕਰਨ ਓਨ ਲਈ।
ਕੇੜਾ ਸੈ਼ਰ ਚੱਲਦੇ ਸੰਗਰੂਰ ਦੇ ਕੋਲ ਕੇੜਾ? ਜਿਲਾ ਆਪਣਾ ਕੇੜਾ ਲੱਗਦਾ? ਸੰਗਰੂਰ ਈ ਐ ਜਿਲਾ ਅੱਛਾ।
ਛਾ ਛਾ।
ਤੇ
ਨੀ ਅਪਨਾ ਤੁਸੀ ਐਕਟਿਵ ਰਾਓ ਗਰੁੱਪ ਵਿੱਚ।
ਹਾਂਜੀ-ਹਾਂਜੀ,
ਤੇ ਆਪਣਾ ਕੋਈ ਨੀ ਪਰਮਾਤਮਾ ਬਾਬਾ ਭਲੀ ਕਰੇ ਕੋਈ ਨਾ ਕੋਈ ਦੇਖੋ ਰਿਸਪੋਂਸ ਮਿਲੇਗਾ ਈ। ਮੇਹਤਾ ਜੀ ਕੰਮ ਤਾਂ ਐਹੀ ਐ। ਕੋਈ ਵੇਲਾ ਨੀ ਐ ਅੱਜ ਕੱਲ
ਚਲੋ ਇਹ ਤਾਂਂ ਐ ਵੀ ਆਪਾਂ ਸੋਨੇ ਵੀ ਆ, ਦੁਪਹਿਰਾ ਵੀ ਹਨਾ ਵਿਹਲੇ ਹੁਨੇ ਆ ਵੀ ਦੋ ਘੰਟੇ ਵੀ ਆਪਾਂ ਸੌ ਕੇ ਦਾ ਟਾਈਮ ਪਾਸ ਕਰਦੇ ਆ ਵੀ ਚਲੋ ਆਏ ਵੀ,
ਤੁਹਾਡੇ ਹਸਬੈਂਡ ਜੀ, ਖੇਤੀ ਦਾ ਕੰਮ ਕਰਦੇ ਜਾਂ ਹੋਰ ਵੀ ਕੋਈ ਕੰਮ ਕਰਦੇ?
ਨਈ ਖੇਤੀ,
ਖੇਤੀ ਐ ਚਲੋ।
ਹੂੰ,
ਸਹੀ ਹੁਣ ਕਿਵੇਂ ਐ ਮੌਸਮ ਇੱਧਰ ਪੰਜਾਬ ਦਾ?
ਵੈਸੇ ਤਾਂ ਬਾਰਿਸ਼ਾਂ ਹੋ ਰੀਆਂ ਨੇ ਜੀ ਪਰ ਵੀ ਹੁਣ ਨੀ ਹੋ ਰੀ ਕੱਲ ਦੀ, ਵੈਸ ਤਾਂ ਵੀ ਐਵੇਂ ਜੇ ਵੀ ਮੀਂਹ ਆ ਸਕਦਾ ਇੱਕ ਅੱਧੇ ਦਿਨ ਬਾਦ, ਐਵੇਂ ਜੇ ਦਾ ਚੱਲ ਰਿਹਾਗਾ।
ਪਿਛਲੇ ਸਾਲ ਕਿੰਨਾ ਬੁਰਾ ਹਾਲ ਸੀ ਇਹਨਾਂ ਨੂੰ
ਹਾਂ-ਹਾਂ ਪਿਛਲੇ ਜ਼ਿਆਦਾ ਸੀ ਹੜ ਵਗੈਰਾ ਜੇ ਜ਼ਿਆਦਾ ਘਰ ਲੋਕਾਂ ਦੇ ਬੋਤ ਘਰ ਖ਼ਰਾਬ ਹੋਏ
ਹਾਂ ਤੁਹਾਡੇ ਇੱਧਰ ਏਰੀਆ ਵਿੱਚ ਤੇ ਇਲਾਕੇ ਵਿੱਚ
ਨਈ ਸਾਡੇ ਨੂੰ ਅਸੀ ਤਾਂ ਸੇਫ ਸੀੇ ਜਮਾਂ ਸਾਡੇ ਘਰ ਨਿਕਲੇਨਾ, ਹਾਂ ਹਾਂਜੀ
ਔ ਫਿਰ ਠੀਕ, ਉਹ ਕਾਫ਼ੀ ਹੜ ਕਾਫੀ ਹੜ੍ਹ ਪੀੜਤ ਪੀੜਤਾਂ ਵਾਸਤੇ ਕਾਫੀ ਇੱਥੇ ਰਸਤਾ ਕਾਫੀ ਗੱਡੀਆਂ ਲੋਡ ਕਰ ਕਰਕੇ ਇੱਥੇ ਗਈਆ ਨੇ, ਯੂਪੀ ਤੋਂ ਦਿੱਲੀ ਤੋਂ
ਅੱਛਾ ਜੀ, ਹਾਂਜੀ।
ਬੋਤ ਵਿਚਾਰ ਦਾ ਨੁਕਸਾਨ ਵੀ ਹੋਇਆ ਦੇਖ
ਹਾਂਜੀ ਬਹੁਤ ਨੁਕਸਾਨ ਹੋਇਆ ਜੀ ਮੱਝਾਂ ਦਾ ਦੇ ਮਤਲਬ ਘਰ ਵਾਰ ਦਾ ਬਹੁਤ ਲੋਕਾਂ ਦੇ ਘਰ ਵਿੱਚ ਅਈ ਰੁੜ ਗੇ ਪਾਣੀ ਚ
ਸੋ ਬੋਤ ਨੁਕਸਾਨ ਹੋਇਆ ਜੀ। ਹੁਣ ਦੇਖੋ ਪਰਮਾਤਮਾ ਦੇਖੋ ਖੇਡ ਵੀ ਕਿੰਨੇ ਨਿਆਰੇ ਨੇ ਬਸ ਉਸਦੀ ਕੀ ਰਜਾ ਐ।
ਹਾਂਜੀ ਪ੍ਰਮੋ ਤਾਂ ਰੱਬ ਈ ਜਾਣਦੇ ਹਾਂਜੀ ਪਰ ਵੀ ਚਲੋ ਐ ਏ। ਵੀ ਇੱਕ ਦੂਜੇ ਦਾ ਸਾਥ ਦੇ ਦਿੰਦੇ ਨੇਗੇ ਫੇਰ ਵੀ ਚਲੋ ਉਹ ਨੂੰ ਖਾਤਰ ਖਾਣ ਪੀਣ ਨੂੰ ਸਾਰਾ ਸਮਾਨ ਪਹੁੰਚਾਇਆ ਲੋਕਾਂ ਨੇ ਜਿਹੜੇ ਮਤਲਬ ਠੀਕ ਸੀ ਜਿਹੜਾ ਏਰੀਆ ਸੀਗਾ ਉਹਨਾਂ ਨੇ ਬਹੁਤਾ ਹੈਲਪ ਕਰੀ ਉਹਨਾਂ ਆਵਾਜ਼ ਚ ਵੀ ਜਾ ਕੇ ਉਹਨਾਂ ਦੇ ਘਰ ਬਾਰ ਪਵਾ ਕੇ ਆਏ ਨੇਗੇ ਬੋਤ ਜਿਆਦਾ ਫਿਕਰ ਐ ਜੀ।
ਚੱਲੋ ਕੋਈ ਨੀ ਆਪਣਾ ਹੋਰ ਰੋਟੀ ਪਾਣੀ ਖਾਲੀ?
ਹਾਂਜੀ,
ਚਲੋ ਹੋਰ ਸੁਣਾਓ
ਹਾਂਜੀ ਵਧੀਆ ਠੀਕ ਐ ਠੀਕ ਐ ਜੀ ਬਸ
ਚਲੋ ਕੋਈ ਨੀ ਚੰਗਾ ਫਿਰ, ਠੀਕ ਆ